ਹੈਲੋ। ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਐ।
ਠੀਕ ਏ ਜੀ ਵਧੀਆ।
ਬਸ ਮੈਂ ਵੀ ਵਧੀਆ ਹੋਰ ਕੀ ਕਰਦੇਂ ਸੀ।
ਕੁਛ ਨੀਂ ਬਸ ਚਾਹ ਪੀਤੀ ਐ। ਗੋਲ-ਗੱਪੇ ਮੰਗਾਏ ਆ।
ਅੱਛਾ, ਤੁਹਾਡੀ ਆਵਾਜ਼ ਹੀ ਬੜੀ ਘੱਟ ਆਉਂਦੀ ਪਈ ਆ।
ਨਹੀਂ ਮੈਂ ਤਾਂ ਬਾਹਰ ਐ ਅਵਾਜ਼ ਤੇ ਕਲੀਅਰ ਹੋਣੀ ਚਾਹੀਦੀ।
ਅੱਛਾ, ਅੱਛਾ ਠੀਕ ਐ।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
ਹੋਰ ਬਣਾ ਲਈ ਸਬਜ਼ੀ, ਕੀ ਬਣਾਇਆ ਅੱਜ।
ਬੱਸ ਦਾਲ।
ਅੱਛਾ, ਕਿਹੜੀ ਦਾਲ ਬਣਾਈ।
ਛੋਲਿਆਂ ਦੀ ਦਾਲ।
ਅੱਛਾ-ਅੱਛਾ। ਠੀ, ਹੋਰ ਸਭ ਠੀਕ ਐ ਘਰ।
ਹਾਂਜੀ ਸਭ ਠੀਕ ਐ ਵਧੀਆ, ਤੁਸੀਂ ਸੁਣਾਓ ਤੁਸੀਂ ਵਧੀਆ।
ਹਾਂਜੀ-ਹਾਂਜੀ ਮੈਂ ਵੀ ਵਧੀਆ, ਹੋਰ ਤੁਹਾਡੀ ਬੱਚੇ, ਠੀਕ ਨੇ, ਵੱਡੇ ਨੇ ਕਿ ਛੋਟੇ ਨੇ?
ਬੱਚੇ ਸਾਡੇ ਵਿਆਹੇ ਗਏ ਨੇ।
ਅੱਛਾ। ਬੇਟਾ ਏ, ਕਿ ਬੇਟੀ?
ਬੇਟਾ ਏ, ਬੇਟੀ ਏ, ਬਹੂ ਏ, ਜਵਾਈ ਏ। ਇੱਕ ਸਾਡੀ ਬੇਟੀ ਦਾ ਬੇਟਾ ਵੀ ਏ
ਅੱਛਾ-ਅੱਛਾ ਠੀਕ ਐ ਹੁਅ, ਹੋਰ ' '
ਬੱਸ ਬੇਟਾ ਹੋ ' ' ਬੇਟੀ ਦਾ ਬੇਟੇ ਦੀ ਉਹਦੀ ਵੀਡੀਓ ਕੋਲ ਆਉਂਦੀ ਏ ਸਾਡਾ ਦਿਲ ਰੱਖਦਾ। ਬੜਾ ਮਜ਼ਾ ਆਂਦਾ ਉਹਦੇ ਨਾਲ ਗੱਲ ਕਰਕੇ
ਛੋਟੇ ਬੱਚਿਆਂ ਨਾਲ ਵੈਸੇ ਵੀ ਅੱਛਾ ਲੱਗਦਾ ਉਹ ਐਕਟੀਵਿਟੀ ਅੱਛੀ ਐ, ਐਕਟੀਵਿਟੀ ਕਰਦੇ ਨੇ ਨਾ ਤੇ ਵਧੀਆ ਲੱਗਦਾ ਉਹਨਾਂ ਨੂੰ ਦੇਖ ਕੇ
ਹੁਅ
ਮੇਰਾ ਵੀ ਛੋਟਾ ਬੇਟਾ ਏ ਨਾ ਇੱਕ ਦ ਦੱਸ, ਗਿਆਰਾਂ ਮਹੀਨੇ ਦਾ ਹਾਂਜੀ। ਤੇ ' ' ਉਹਦਾ ਨਾਂ ਮਨਤੇਜ-ਮਨਤੇਜ ਨਾਮ ਰੱਖਿਆ।
ਅੱਛਾ-ਅੱਛਾ ਬਹੁਤ ਸੋਣਾ ਨਾਮ ਏ
ਹਾਂਜੀ, ਬੜੀ ਮੁਸ਼ਕਿਲ ਡਿਸਾਈਡ ਕੀਤਾ ਸੀ ਨਾਮ ਹੀ ਨੀ ਅਸੀਂ ਤੇ ਪੰਦਰਾਂ-ਵੀਹ ਦਿਨ ਤੇ ਨਾਮ ਹੀ ਨਹੀਂ ਰੱਖਿਆ, ਮੁੰਡੇ ਦਾ ਤੇ ਸਾਰੇ ਪੁੱਛ ਧ ਰਹਿੰਦੇ ਸੀ, ਨਾਮ ਦੱਸੋ ਨਾਮ, ਅਸੀਂ ਤੇ ਪਰਚੀਆਂ ਪਾਈਆਂ ਫਿਰ ਨਾਮ ਦੀਆਂ ਫਿਰ ਬਾਬਾ ਜੀ ਅੱਗੇ ਪਰਚੀਆਂ ਰੱਖੀਆਂ, ਫਿਰ ਮੰਮੀ ਨੂੰ ਅਸੀਂ ਕਿਹਾ, ਕਿ ਮੰਮੀ ਤੁਸੀਂ ਚੁੱਕੋ। ਤੇ ਜਿਹੜੀ ਪਰਚੀ ਆਈ, ਅਸੀਂ ਫੇਰ ਕਨਫਿਊਜ ਕਿ ਨਹੀਂ ਇਹ ਨਾਮ ਤੇ ਅੱਛਾ ਨਹੀਂ ਐ ਫਿਰ ਸੀਗਾ ਕਿ ਨਹੀਂ ਹੁਣ ਜਿਹੜਾ ਡਿਸਾਈਡ ਕੀਤਾ ਹੁਣ ਇਹੀ ਰੱਖਾਂਗੇ।
ਬਹੁਤ ਸੋਹਣਾ ਨਾਮ ਮਨਤੇਜ ਮੈਨੂੰ ਤੇ ਪਤਾ ਬਹੁਤ ਹੀ ਪਸੰਦ ਆਇਆ।
ਅੱਛਾ ' ' ਹੁਅ ਸੋਰ-ਸ਼ਰਾਰਤਾਂ ਵੀ ਫਿਰ ਅੱਛੀਆਂ ਕਰਦੇ ਆ ਨਾ, ਉਹ ਨਾਮ ਵੀ ਅਸੀਂ ਇੰਨਾ ਵਧੀਆ ਰੱਖਿਆ, ਉਹ ਹੈਗਾ ਵੀ ਬੜਾ ਤੇਜ
ਹਾਂ, ਬੱਸ ਜਿੱਦਾਂ ਦਾ ਨਾਮ ਰੱਖੋ, ਬੱਚੇ ਇਦੇ ਦੇ ਰਹਿੰਦੇ ਆ ਅੱਜ-ਕੱਲ ਦੇ ਬੱਚੇ ਬੱਚੇ ਵੈਸੇ ਵੀ ਸਾਰੇ ਸ਼ਰਾਰਤੀ ਹੁੰਦੇ ਐ
ਹਾਂਜੀ-ਹਾਂਜੀ ਉਹ ਤੇ ਐ ਹੁਣ ਦੀ ਜਨਰੇਸ਼ਨ ਹੀ ਬਹੁਤ ਅੱਗੇ ਐ ਸਭ ਨਾਲੋਂ
ਹਮ
ਪਹਿਲੇ ਦੇ ਬੱਚੇ ਤੇ ਜਿੱਥੇ ਬਿਠਾਏ ਉੱਥੇ ਖੇਡਦੇ ਰਹਿੰਦੇ ਸੀ। ਹੁਣ ਤੇ ਇੱਕ ਜਗ੍ਹਾ ਟਿਕਦੇ ਹੀ ਨੀ ਸਾਰਾ ਕੰਮ ਛੱਡ ਕੇ ਬੱਚੇ ਬੱਚਿਆਂ ਨੂੰ ਲੈ ਕੇ ਬਹਿਣਾ ਪੈਂਦਾ।
ਹੋਰ ਤੁਹਾਡੇ, ਹਸਬੈਂਡ ਕੀ ਕਰਦੇ ਐ
ਹੁਅ, ਉਹ ਮੈਡੀਕਲ ਲਾਈਨ 'ਚ' ਨੇਂ
ਅੱਛਾ-ਅੱਛਾ ਮੈਡੀਕਲ ਕੀ ਐ ਤੋ ਬਾਹਰ ਮੈਡੀਕਲ ਦਵਾਈਆਂ ਦੀ ਜਾਂ ਸੇਲ ਕਰਦੇ ਆ
ਨਹੀਂ ਉਹ ਐਮ, ਆਰ ਦੀ ਜੋਬ ਏ ਮਤਲਬ ਐਮ, ਆਰ ਸਮਝਦੇ ਹੋਗੇ ਕਿ ਦੁਕਾਨਾਂ ਤੇ ਜਾ ਕੇ ਮਤਲਬ ਓ, ਹਾਂਜੀ, ਹਾਂਜੀ-ਹਾਜੀ।
ਮਿਹਨਤ ਕਰਨੀ ਏ, ਕੋਈ ਵੀ ਕਰੋ।
ਹਾਂਜੀ, ਉਹ ਤੇ ਐ, ਹੁਅ
ਹਰ ਮਿਹਨਤ ਦਾ ਫਲ ਪਰਮਾਤਮਾ ਵਧੀਆ ਦਿੰਦਾ
ਹਾਂਜੀ-ਹਾਂਜੀ ਉਹ ਤੇ ਐ
ਹੋਰ ਤੁਸੀਂ ਕੀ ਕਰਦੇ ਸਾਰਾ ਦਿਨ ਘਰ? ' '
ਮੈਂ ਬੱਸ ਹੁਣ। ਹੁਣ-ਹੁਣ ਤੇ ਮੈਂ ਆਪਣੇ ਬੇਟੇ ਲਈ ਕੁਛ ਬਣਾਨ ਲੱਗੀ ਸੀ। ਤੇ ਮੈਂ ਕਿਹਾ ਚੱਲ ਨਾਲ-ਨਾਲ ਗੱਲ ਕਰ ਲੈਂਣੇ ਆ। ਟਾਈਮ ਕਿਉਂ ਵੇਸਟ ਕਰਨਾ। ਭੈਣਜੀ ਫਿਰ ਨਾਲ-ਨਾਲ ਕੰਮ ਕਰ ਸਕਦੇ ਆ।
ਅੱਛਾ।
ਉੰਝ ਤੇ ਉਹ ਫ੍ਰੀ ਬੈਠਣ ਹੀ ਨੀ ਦਿੰਦਾ।
ਹਾਂ, ਛੋਟਾ ਬੱਚਾ ਨਾ ਹਜੇ, ਤੰਗ ਕਰਦਾ। ਹੋਰ ਦਾਦੀ ਕੋਲ ਖੇਡਦਾ। ਦਾਦੀ, ਦਾਦੀ-ਦਾਦੇ ਕੋਲ ਜਾਂਦਾ?
ਦਾਦੀ-ਦਾਦੇ ਕੋਲ ਹਾਂਜੀ ਖੇਲਦਾ। ਕਈ ਵਾਰੀ ਜੇ ਮੇਰੇ ਕੋਲ ਨਹੀਂ ਮਨ ਆਦਾ। ਫਿਰ ਉਹਨਾਂ ਕੋਲ ਹੀ ਜਾਂਦਾ।
ਅੱਛਾ।
ਹਾਂਜੀ, ਉਹ ਵੀ ਫੇਰ ਮੰਮੀ ਵੀ ਮੇਰੇ ਘਿਰ ਗਏ ਸੀ। ਤੇ ਉਹਨਾਂ ਨੂੰ ਮਤਲਬ ਸੋਟ ਵਗੈਰਾ ਲੱਗ ਗਈ ਫਿਰ ਉਹ ਵੀ ਥੋੜ੍ਹਾ ਧਿਆਨ ਨਾਲ ਹੀ ਪਕੜਦੇ। ਕਿਉਕਿ ਬੱਚੇ ਤੇ ਹੱਥ ਮਾਰ ਹੀ ਦਿੰਦੇ ਨੇ।
ਕਿੱਥੋ ਡਿੱਗ ਪਾਏ ਤੁਹਾਡੇ ਮੰਮੀ?
ਉਹ ਬੱਸ ਬਾਹਰ ਗਏ। ਉਹ ਬਾਹਰ ਪਾਣੀ ਰੁੜਿਆ ਦਾ ਸੀ। ਸਾਡਾ ਥੋੜ੍ਹਾ ਪਾਣੀ ਖਲੋਦਾ ਬਾਹਰ ਤੇ ਉਹ ਪਾਣੀ ਤੋਂ ਤਾਂ ਉਤਰੇ ਨੀ ਉਹ ਸੀੜੀਆਂ ਤੋਂ ਉਤਰਨ ਦੀ ਬਜਾਏ ਸਲਾਈਡਿੰਗ ਤੋਂ ਉੱਤਰ ਗਏ। ਤੇ ਪੈਰ ਸਲਿੱਪ ਹੋ ਗਿਆ ਤੇ ਉੱਥੇ ਤੇ ਫਿਰ ਅਸੀਂ ਵੀ ਗਿਰ ਸਕਦੇ ਹਾਂ, ਅਸੀਂ ਤੇ ਹੈ ਹੀ ਉਹਨਾਂ ਦਾ ਸਰੀਰ ਥੋੜ੍ਹਾ ਹੈਵੀ ਸੀ, ਉਹਨਾਂ ਕੁੱਖ ਸੰਭਾਲਿਆ ਨੀ ਗਿਆ।
ਅੱਛਾ।
ਹਮ।
ਹੋਰ ਬਜ਼ੁਰਗ ਹੇ ਬਜ਼ੁਰਗਾਂ ਦਾ ਬੜਾ ਧਿਆਨ ਰੱਖਣਾ ਪੈਂਦਾ।
ਹਾਂਜੀ-ਹਾਂਜੀ। ਤੇ ਹਾਂ, ਹੋਰ ਤੁਸੀਂ। ਫਿਰ ਔਨਲਾਈਨ ਸ਼ੋਪਿੰਗ ਕਰਦੇ ਓ ਕਿ, ਔਨਲਾਈਨ ਸ਼ੋਪਿੰਗ ਕਰਦੇ ਹੋ? ਔਫਲਾਈਨ ਕਿ ਔਨਲਾਈਨ?
ਔਫਲਾਈਨ ਵੀ ਕਰ ਲਾਈਦੀ ਆ। ਔਨਲਾਈਨ ਵੀ ਕਰ ਲਾਈ ਦੀ ਆ। ਜਿੱਦਾਂ ਦਿਲ ਕੀਤਾ ਮੀਸ਼ੋ ਤੋਂ।
ਐਦੇ।
ਬਸ ਜਿੱਥੋਂ ਚੀਜ਼ ਪਸ ਜ਼ਿਆਦਾ ਪਸੰਦ ਆ ਗਈ, ਉੱਥੇ ਹੀ ਸ਼ੋਪਿੰਗ ਕਰ ਲਾਈ ਦੀ ਆ। ਜੇ ਔਨਲਾਈਨ ਜ਼ਿਆਦਾ ਕੋਈ ਚੀਜ਼ ਵਧੀਆ ਲੱਗੀ। ਉੱਥੋਂ ਕਰ ਲਈਦੀ ਏ। ਨਹੀਂ ਤਾਂ ਮਾਰਕੀਟ ਜਾਵਾ ਮਾਰਕੀਟ 'ਚ ਵੀ ਲੈ ਲਈਦੀ।
ਅੱਛਾ ਅੱਛਾ। ਕੀ ਮੀਸ਼ੋ ਐਪ ਯੂਜ ਕਰਦੇ ਹੋ ਜ਼ਿਆਦਾ?
ਹਾਂਜੀ ਹਾਂਜੀ। ਮੀਸ਼ੋ ਤੋਂ।
ਹਮ, ਅੱਛੇ ਪ੍ਰੋਡਕਟ?
ਹਾਂ ਹਾਂ। ਬਹੁਤ ਵਧੀਆ।
ਕਾਫੀ ਕੁਛ ਮੰਗਵਾਦੇ ਹੋਵੋਗੇ ਤੁਸੀ?
ਹਾਂ ਮੰਗਵਾਈ ਦੀ ਆ ਬ ਬ ਮੈਂ ਜ਼ਿਆਦਾ ਸਮਾਨ ਮੀਸ਼ੋ ਤੋਂ ਹੀ ਮੰਗਵਣੀ ਆ। ਹੁਣ ਮੈਂ ਉਹ ਮੰਗਵਾਏ ਸੀ ਅਸੀਂ ਕ ਅਲਮਾਰੀ ਲਈ ਨਵੀਂ ਕੱਲ੍ਹ। ਤੇ ਫਿਰ ਉਹਦੇ ਹੈਗਰ ਨੀ ਹੈਗੇ ਸੀ। ਉਹ ਓਡਰ ਕੀਤੇ ਸੀ।
ਅੱਛਾ। ਹੈਗਰ ਹਾਂਜੀ।
ਹਮ ਹਮ ਮਤਲਬ ਕੋਈ ਵੀ ਚੀਜ਼ ਵਧੀਆ ਲੱਗਦੀ ਤੇ ਸਸਤੀ ਹੁੰਦੀ ਨਾਲੇ ਉੱਥੇ।
ਤੇ ਫਿਰ ਕਿੰਨੇ ਹੈਂਗਰ ਕਿੰਨੇ ਦੇ ਮਿਲ ਜਾਣਗੇ?
ਇਹ ਸਾਨੂੰ ਮਿਲੇ ਆ ਏਟੀ ਸਿਕਸ ਦੇ ਬਾਰਾਂ।
ਅੱਛਾ, ਪਲਾਸਟਿਕ ਦੇ ਹੋਣਗੇ ਫਿਰ।
ਨਹੀਂ- ਨਹੀਂ ਪਲਾਸਟਿਕ ਵਾਲੀ ਨਹੀ ਮੰਗਵਾਂਦੇ। ਉਹ ਉਹ ਨੀ ਮੈਨੂੰ ਸਹੀ ਲੱਗਦੀ ਮੈਂ ਤੇ ਲੋਹੇ ਵਾਲੀ ਮੰਗਣੀ ਆ।
ਅੱਛਾ-ਅੱਛਾ। ਲੋਹੇ
ਪਲਾਸਟਿਕ ਵਾਲੇ ਤੋਂ ਨਾ ਕੱਪੜੇ ਹੀ ਖਿਸਕ ਜਾਂਦੇ ਆ।
ਹਾਂ, ਉਹ ਤੇ ਏ।
ਲੋੋਹੇ ਵਾਲੇ ਦੀ ਥੋੜ੍ਹਾ ਪਕੜ ਹੁੰਦੀ ਆ।
ਅੱਛਾ-ਅੱਛਾ। ਅਲਮੀਰਾ ਤੁਹਾਨੂੰ ਫਿਰ ਸਹੀ ਰੇਟ ਤੇ ਮਿਲ ਗਈ ਹੋਣੀ।
ਹਾਂ ਰੇਟ ਤਾਂ ਬਸ‌ ਜਿੱਦਾਂ- ਜਿੱਦਾਂ ਭਾਰਾ ਹੋਇਆ ਲੋਹਾ ਲਾਵੋ। ਉਹਨੇ ਨੇ ਮਹਿੰਗੀ ਵੀਹ ਹਜ਼ਾਰ, ਪੱਚੀ ਹਜ਼ਾਰ, ਤੀਹ ਹਜ਼ਾਰ। ਜਿੰਨੀ ਮਰਜ਼ੀ ਮਹਿੰਗੀ ਲਈ ਆ ਆਪਣੀ-ਆਪਣੀ ਪਹੁੰਚ ਅਸੀਂ ਤਾਂ ਦਸ ਹਜ਼ਾਰ ਵਾਲੀ ਲਈ ਏ।
ਅੱਛਾ, ਹੁਣ ਤੇ ਮਹਿੰਗਾਈ ਵੀ ਬਹੁਤ ਏ। ਮਤਲਬ ਜਿੱਦਾਂ ਚੀਜ਼ ਲਈ ਜਾਓ। ਬਸ ਦੋ, ਤਿੰਨ ਮਹੀਨਿਆਂ ਹੀ ਕਿੰਨਾ ਫ਼ਰਕ ਪੈ ਜਾਂਦਾ ਹਰ ਵਾਰੀ ਮਤਲਬ ਨਵਾਂ ਹੀ ਰੇਟ ਹੁੰਦਾ ਚੀਜ਼ ਦਾ।
ਹੋਰ ਤੁਹਾਡੇ ਮੌਸਮ ਕਿੱਦਾਂ ਵਧੀਆ।
ਮੌਸਮ ਸਾਡੇ ਬਾਰਿਸ਼ ਤੇ ਨਹੀਂ ਹੁੰਦੀ ਪਈ ਬਟ ਉਝ ਠੰਡਾ ਮੌਸਮ। ਇਸ ਸਮੇ ਹਵਾ ਬੜੀ ਠੰਡੀ ਚੱਲਦੀ ਪਈ ਏ। ਐਂ ਜਿਵੇ ਪਹਾੜਾਂ ਚ ਬੈਠੇ ਦੇ ਆ।
ਆਹ ਸਾਡੇ ਗਰਮੀ‌ ਪਈ।
ਹਾਂਜੀ।
ਸਾਡੇ ਇੱਥੇ ਗਰਮੀ ਬਹੁਤ ਪਈ ਐ ਦੋ ਦਿਨ। ਅੱਜ ਥੋੜਾ ਠੰਡਾ-ਠੰਡਾ ਲੱਗ ਰਿਹਾ।
ਅੱਛਾ, ਗਰਮੀ ਪਿਛਲੇ ਦੋ, ਤਿੰਨ ਦਿਨਾਂ ਤੋਂ ਬਹੁਤ ਹੋ ਦੀ ਐ। ਬਹੁਤ ਗਰਮੀ ਪੋਲਿਊਸ਼ਨ ਹੀ ਬਹੁਤ ਏ, ਉੱਤੋਂ ਲੋਕੀ ਏ ਸੀ ਬਹੁਤ ਚਲਾਉਂਦੇ ਆ ਨਾ ਹੁਣ ਗਰਮੀ ਲੱਗਦੀ ਏ। ਸਭ ਨੇ ਆਪਣੇ-ਆਪਣੇ ਹੁਣ ਏ ਸੀ ਵੀ ਬਹੁਤ ਜ਼ਿਆਦਾ ਲੱਗ ਗਏ ਨੇ।
ਤੇ ਉਹਦੇ ਨਾਲ ਗਰਮੀ ਵੀ ਜ਼ਿਆਦਾ ਹੁੰਦੀ ਹੈ ਜਦੋਂ ਗਰਮੀ ਲੱਗਦੀ ਹੈ ਫਟਾ- ਫਟ ਏ ਸੀ ਔਨ ਕਰ ਦਿੰਨੇ ਐ ਤੇ ਫਿਰ ਹੋਰ ਵੀ ਗਰਮੀ ਹੋ ਜਾਂਦੀ ਤੇ ਫਿਰ ਇੱਕ ਘਰ ਚ ਅੱਜ, ਅੱਜ- ਕੱਲ੍ਹ ਇੱਕ ਘਰ ਚ ਤਿੰਨ -ਤਿੰਨ ਏ ਸੀ ਲੱਗੇ ਨੇ ਮੈਮ।
ਹੂੰ।
ਤੇ ਫੇਰ ਗਰਮੀ ਤੇ ਹੋਏਗੀ ਨਾ।
ਹਾਂ ਉਹ ਤੇ ਹੈ ਗਰਮੀ ਵੀ ਆਪਾ ਹੀ ਕੀਤੀ ਹੋਈ ਹੈ।
ਤੇ ਹੋਰ। ਹੂੰ ਜਗਾਧਰੀ ਵਾਲੀ ਇੱਧਰ ਵਾਲੀ ਸਾਈਡ ਬੜਾ ਠੰਡਾ ਮੌਸਮ ਮਤਲਬ ਕਹਿੰਦੇ ਪਏ ਨੇ ਮੈਂ ਦੇਖਦੀ ਪਈ ਸੀ ਕੱਲ੍ਹ, ਪਰਸੋਂ ਦੀ ਬੜੀ ਬਾਰਿਸ਼ ਹੋ ਰਹੀ ਹੈ ਉੱਧਰ ਤਾਂ
ਹਾਂ ਪਾਣੀ ਬੜਾ ਹੋਇਆ ਲੱਗਦਾ
ਦੋ ਫੁੱਟ ਪਾਣੀ ਆਇਆ ਵਾ ਸਾਰੇ ਇੱਧਰ ਤੇ ਕੁਛ ਵੀ ਨੀ ਹੈਗਾ ਉੱਧਰਲੀ ਸਾਈਡ ਤੇ ਬਹੁਤ ਬਾਰਿਸ਼ ਆ ਰਹੀ ਹੈ ਇੱਥੇ ਤਾਂ ਠੰਡਾ ਹੀ ਮੌਸਮ ਹੈ ਹਵਾ ਚੱਲਦੀ ਹੈ ਬਸ
ਹਾਂ- ਹਾਂ ਆਪਣੇ ਤਾ ਮੌਸਮ ਵੀ ਠੰਡਾ ਹੋ ਜਾਵੇਗਾ ਤੇ ਤਾਂ ਵੀ ਵਧੀਆ ਰਹਿ ਜਾਂਦਾ ਵਾ
ਹਾਂਜੀ -ਹਾਂਜੀ ਉਹ ਤੇ ਤੇ ਇੰਨੇ ਚ ਹੀ ਠੰਡ ਸਾਨੂੰ ਤੇ ਇੰਨੇ ਚ ਹੀ ਅੱਛਾ ਲੱਗਣ ਲੱਗ ਜਾਂਦਾ
ਹਾਂ।
ਹੂ
ਹੋਰ ਤੁਸੀਂ ਬਣਾ ਲਈ ਸਬਜ਼ੀ
ਨਹੀਂ ਬਸ ਹੁਣੇ ਦੇਖਦੇ ਹਾਂ ਕੀ ਬਣਾਣਾ
ਅੱਛਾ।
ਹਮ, ਹਾਂਜੀ। ਹੁਣੇ ਹਾਲੇ ਡਿਸਾਈਡ ਨੀ ਹੋਇਆ ਹੁਣ ਤੇ ਹਲੇ ਮੈਂ ਆਪਣੇ ਕਾਕੇ ਲੲੀ ਬਣਾ ਰਹੀ ਆ। ਉਸ ਤੋਂ ਪਹਿਲੇ ਮੈਂ ਛੱਲੀ ਮਤਲਬ ਇਹ ਮੌਸਮ ਚ ਛੱਲੀ ਬੜੀ ਅੱਛੀ ਲੱਗਦੀ ਹੈ ਜੋ ਭੁੰਨ ਕੇ ਖਾਂਦੇ ਨੇ ਨਾ।
ਹਮ।
ਉਹ ਵਾਲੀ ਬੜੀ ਅੱਛੀ ਲੱਗਦੀ ਹੈ। ਛੱਲੀ ਖਾਣੀ
ਤੇ ਉਹ-ਉਹ ਭੁੰਨਦੀ ਪਈ ਸੀ। ਮੈਂ-ਮੈਂ ਪਹਿਲੇ ਮੈਂ ਕਿਹਾ ਉਹ ਖਾ ਲਈ ਏ। ਤੁਹਾਨੂੰ ਵੀ ਅੱਛੀ ਲੱਗਦੀ ਆ।
ਛੱਲੀ ਤੇ ਬੜੀ ਸਵਾਦ ਹੁੰਦੀ ਆ ਅਸੀਂ ਤੇ ਗੋਲ-ਗੱਪੇ ਮੰਗਵਾਏ ਅਸੀਂ ਤਾਂ ਗੋਲ-ਗੱਪੇ
ਅੱਛਾ-ਅੱਛਾ, ਗੋਲ-ਗੱਪੇ
ਤੁਸੀਂ ਖਾਓਗੇ- ਤੁਸੀਂ ਖਾਓਗੇ।
ਬੱਸ ਖਾਓ ਤੁਸੀਂ। ਚਲੋ ਠੀਕ ਹੈ, ਫਿਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ ਜੀ ਸਾਨੂੰ ਵੀ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ ਜੀ
ਹੋ ਗਈ ਦੱਸ ਮਿੰਟ ਗੱਲ, ਦੱਸ ਮਿੰਟ ਹੋ ਗਏ। ਮੈਂ ਤਾਂ ਕਿ
ਹਮ।